ਹੈਲੋ।
ਹਾਂਜ
ਹਾਂਜੀ, ਸਾ ਸੀ਼ ਕਾਲ ਜੀ। ਹਾਂਜੀ, ਤੁਆਡੀ ਆਵਾਜ਼ ਬੌਤ ਘੱਟ ਆ ਰੀ ਐ। ਹਾਂਜੀ-ਹਾਂਜੀ, ਹੁਣ ਆ ਰਹੀ ਐ, ਹੁਣ ਠੀਕ ਐ ਵਾਜ਼। ਹਾਂਜੀ, ਸਤ ਸ਼੍ਰੀ ਕਾਲ ਜੀ। ਹੋਰ
ਹੋਰ ਹਾਂਜੀ, ਤੁਸੀਂ ਕਿਵੇਂ ਔ?
ਹਾਂਜੀ, ਮੈਂ ਵੀ ਠੀਕ ਆਂ, ਹਾਂ ਹੋਰ।
ਹੋਰ ਤਾਂ ਕੋਛ ਨੀ। ਤੁਸੀਂ ਦੱਸੋ, ਕਿ ਕਰਦੇ ਪਏ ਸੀ?
ਹੂੰ, ਅਸੀਂ ਵੀ ਫਰੀ ਬੈਠੇ ਦੇ ਸੀਗੇ, ਮੈਂ ਕਿਆ ਚਲ ਤੁਆਨੂੰ ਯਾਦ ਕਰੀਏ।
ਅੱਛਾ, ਕੀ ਬਣਾਇਆ ਅੱਜ?
ਅੱਜ ਅਸੀਂ ਬਸ ਹੁਣ ਦਾਲ, ਦਾਲ ਈ ਬਣਾਈ ਏ।
ਐਛਾ।
ਹਾਂ, ਮਾਂ ਛੋਲਿਆਂ ਦੀ। ਹਾਂ, ਹੋਰ ਤੁਐਡੇ ਹੋਰ ਠੀਕ ਕੋ ਤੁਸੀਂ ਬੱਚੇ-ਬੁੱਚੇ ਤਾਡੇ ਠੀਕ ਨੇ? ਅੱਛਾ ਚਲੋ, ਆਹ ਸਾਡੇ ਵੀ ਠੀਕ ਨੇ, ਵਧੀਆ। ਹੂੰ, ਹੋਰ ਮੈਂ ਪੁੱਛਨਾ ਜਿੱਦਾਂ ਹੁਣ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਕਰਵਾ ਰੇ ਆਂ ਹਨਾ, ਤੇ
ਬੱਚਿਆਂ ਨੂੰ ਪੂਰੀ ਐਜੂਕੇਸ਼ਨ ਕਰਾਏ ਬੰਦਾ ਗੋਹ ਵੀ ਕੋਰਸ ਵਗੈਰਾ ਵੀ ਕਰਾ ਸਕਦੇ ਆ, ਹਨਾ। ਬੈਨੀਫਿਟ ਰੈੰਦੈ
ਹਾਂਜੀ।
ਐ ਜਿਵੇਂ ਅਸੀਂ ਬੱਚੇ ਸਟੱਡੀ ਕਰ ਰੇ ਨੇ ਅੱਜਕੱਲ੍ਹ ਬੱਚੇ, ਓਨਾਂ ਨੂੰ ਅਸੀਂ ਪਲੱਸ ਟੂ ਤੱਕ ਜਿਵੇਂ ਸਟੱਡੀ ਕਰਾਂਦੇ, ਕਈ ਬੱਚਿਆਂ ਦਾ ਹੁੰਦਾ ਐ ਅੱਗੇ ਅਸੀਂ ਕੋਈ ਓਹ ਕਰਾ, ਕਰ ਲਈਏ ਕੋਰਸ ਕਰ ਲੀਏ।
ਹਾਂਜੀ, ਹਾਂਜੀ।
ਉਹ ਕੋਰਸ ਦਾ ਬੈਨੀਫਿਟ ਰੈੰਦਾ ਕਿ ਯਾਂ ਫਿਰ ਕਿ ਅੱਗੇ ਸਟੱਡੀ ਕਰਨ ਦਾ।
ਵੈਸੇ ਤਾਂ ਦੇਖੋ ਜੀ, ਕੋਰਸ ਦਾ ਈ ਅੱਜਕੱਲ੍ਹ ਤਾਂ ਬੈਨੀਫਿਟ ਆ ਹਨਾ, ਕਿਉਂਕਿ ਬੱਚਿਆਂ ਨੂੰ ਜੇਕਰ ਸਕਿੱਲਾ, ਕੋਈ ਵੀ ਸਕਿੱਲ ਸਿੱਖੀ ਹੋਣੀ ਨਾ ਬੱਚੇ, ਤੇ ਓਹ ਅੱਗੇ ਜਾ ਕ ਕੇ ਆਖਦੇ ਆਪਦਾ ਬਿਜਨਸ ਵੀ ਕਰ ਸਕਦੇ ਐ, ਦੇਖੋ ਅੱਜਕੱਲ ਦੇਖੋ ਔਨਲਾਈਨ ਕਿੰਨੇ ਬਿਜਨਸ ਨੇ।
ਹਾਂ-ਹਾਂ, ਹਾਂਜੀ-ਹਾਂਜ
ਕਿਓ ਕਿ ਓਹ ਸਕਿਲ ਸੀ ਤ ਨਾਲੀ ਦੇਖੋ ਅੱਜ-ਕੱਲ ਅਪਾਂ ਬੱਚਿਆਂ ਨੂੰ ਪੜ੍ਹਾਈਆਂ ਕਰਾ ਦੇਆਂ ਦੇਖੋ ਕੋ ਹੋਰ ਪੜ੍ਹਾਈਆਂ ਕਰਵਾ ਕੇ ਕੋਈ ਕੋਰਸ ਨੀ ਕਰਵਾਉਂਦੇ ਸਿਰਫ ਉਹਨਾਂ ਨੂੰ ਪੜ੍ਹਾ ਰਏ ਆਂ ਫਿਰ ਦੇਖੋ ਓਨਾਂ ਨੇ ਕਿਣ ਯਾਰ ਟਾਈਮ ਵੀ ਵੇਖ ਖਰਾਬ ਹੁੰਦਾ ਵਾ।
ਬਹੋਤ ਟਾਈਮ ਖਰਾਬ ਹੁੰਦੈ, ਹਾਂਜੀ। ਓਹ ਤੇ ਹੈ ਈ ਐ। ਹੂੰ, ਕਿਉਂਕਿ ਅੱਜ-ਕੱਲ੍ਹ ਹੁਣ ਵੈਸੇ ਮੈਂ ਸੁਣਿਐ ਕਿ ਮੰਗਦੇ ਵੇਨੇ ਕੀ ਤੁਸੀਂ ਕੋਈ ਅਪਣਾ ਕੋਈ ਫੀਲਡ ਕੀ ਰੱਖੀ ਹੋਈ ਐ ਬੱਚਿਆਂ ਨੇ ਕੋਈ ਗੇਮਸ ਦੀ ਹੋ ਗਈ। ਨੌਕਰੀ ਤੋਂ ਪੈਲਾਂ ਐਹ ਵੀ ਪੁੱਛਦੇ ਨੇ ਸਾਰੇ, ਜੇ ਨੌਕਰੀ ਚ ਵੀ ਜਾਣਾ ਹੋਵੇ ਤੇ ਹਨਾ।
ਕਿ ਅੱਜ-ਕੱਲ੍ਹ ਤਾਂ ਵੈਸੇ ਕੋਰਸ ਬੌਤ ਜ਼ਰੂਰੀ ਹੈਵੈ।
ਹਾਂਜੀ ਹਾਂਜੀ, ਹਾਂ।
ਤੇ ਦੇਖੋ ਅੱਜ-ਕੱਲ੍ਹ ਦੇ ਬੱਚੇ ਮਤਲਬ ਕਿ ਉਨਾਂ ਨੂੰ ਐਵੇਂ ਚਾਈਦੈ ਕਿ ਹਾਂਜੀ ਅਸੀਂ ਕੁਛ ਸਕੀਲ ਸਿੱਖੀਏ ਤਾਂ ਜੋ ਆਪਦਾ ਬਿਜਨਸ ਖੜਾ ਕਰ ਸਕੀਏ ਹਨਾ, ਕਿਉਂਕਿ ਅੱਜ- ਕੱਲ ਦੇਖੋ ਸਰ ਕਾਰੀ ਨੌਕਰੀਆਂ ਤਾ ਮਤਲਬ ਕਿ ਕਿਸੇ ਨੂੰ ਕਿਸੇ ਨੂੰ ਮਿਲਦੀਆਂ। ਦੇਖੋ ਜਿੰਨਾ ਨੂੰ ਓਹਦਾ ਨਾਮ ਨਾ ਪਾਉਣਾ ਹੁੰਦਾ ਉਹਨਾਂ ਨੂੰ ਮਿਲਦੀ ਏ ਸਹੀ, ਦੱਸਾਂ ਤੁਹਾਨੂੰ ਮੈਂ
ਹਾਂ ਉਹ ਤੇ ਹੈ ਹੀ ਹੈ, ਉਹ ਤੇ ਹੈ ਹੀ ਹੈ ਅੱਜ ਕੱਲ ਤੁਹਾਨੂੰ ਪਤਾ ਰਿਸ਼ਵਤ ਵਗੈਰਾ ਵੀ ਕਿੰਨੀ ਚੱਲਦੀ ਹੈ, ਕੋਲਜ ਵੀ ਚੱਲ ਜੋ ਹਾਂ, ਸਾਡੇ ਵੀ ਆ ਮੇਰੀ ਬੇਟੀ ਪੜ੍ਹਦੀ ਆ ਕੋਲਜ ਚ ਓਦੇ ਇੰਟਰਨਸ਼ਿਪ ਵਗੈਰਾ ਜਿਵੇਂ ਆਂਦੇ ਨੇ ਲੈਣ ਕਰਨ ਕਰਨ ਲਈ, ਓਥੇ ਵੀ ਕਹਿੰਦੇ ਮੰਮਾ ਸਾਰੇ ਰਿਸ਼ਵਤ ਪੈਸਾ ਦਿੰਦੇ ਨੇ, ਜਿਹੜੇ ਬੱਚੇ ਨਹੀਂ ਕੋਲੇਜ ਜਾਂਦੇ ਉਹਨਾਂ ਨੂੰ ਵੀ ਨੌਕਰੀਆਂ ਦੇਈ ਜਾਂਦੇ ਨੇ, ਤੇ ਬੱਚੇ ਜਿਹੜੇ ਇੰਨੀ ਮੇਹਨਤ ਕਰ ਰਹੇ ਨੇ ਜਿਹੜੇ ਮਿਹਨਤ ਕਰ ਰਹੇ ਨੇ ਉਹ ਵਿਚਾਰੇ ਏਦਾ ਈ ਕੋਲੇਜ ਚ ਹੀ ਅਜੇ ਬੈਠੇ ਦੇ ਨੇ ਹਾਂ
ਜੀ ਐਵੇਂ ਈ ਹੁੰਦਾ ਵਾ ਦੇਖੋ, ਕਿਉਂਕਿ ਬੱਚੇ ਇਸ ਲਈ ਆਪਾਂ ਨੂੰ ਐਵੇਂ ਚਾਹੀਦਾ, ਕਿ ਬੱਚੇ ਨੂੰ ਪਲੱਸ ਟੂ ਤੋਂ ਬਾਅਦ ਸਕਿੱਲ ਸਿੱਖਣ ਲਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੀ ਲਾਈਫ ਬਣ ਜਾਏ
ਲਾਈਫ ਬਣ ਜਾਵੇ, ਹਾਂ ਉਹ ਤੇ ਹੈ ਹੀ ਹੈ, ਇਹ ਸਹੀ ਹੈ ਵੈਸੇ ਤੇ ਹੋਰ ਉਹ ਤਾਂ ਅੱਗੋਂ ਛੋਟੇ ਨੂੰ ਤੇ ਏਦਾ ਈ ਕੋਰਸ ਕੂਰਸ ਹੀ ਕਰਵਾਉਣੇ ਮੈਂ ਤੇ, ਮੈਂ ਕਿਹਾ ਇਹੀ ਸੋਚਦੀ ਬੀ ਸੀ ਮੈਂ ਕਿਹਾ ਹਾਂ, ਉਹ ਕੋਰਸ ਵਗੈਰਾ ਕਰਾਉਣ ਦਾ ਜ਼ਿਆਦਾ ਬੈਨੀਫਿਟ ਹੈ ਨਾ
ਹਾਂਜੀ ਹਾਂਜੀ ਇਹ ਤਾਂ ਹੈ ਕਿਉਂਕਿ ਦੇਖੋ ਨਾ, ਹਾਂਜੀ ਮੈਂ ਤਾਂ ਐਵੇਂ ਕਹਿੰਦੀ ਸੀ, ਹਾਂਜੀ ਹਾਂਜੀ ਐਵੇਂ ਹੁੰਦਾ ਨਾਂ ਦੇਖੋ ਅਪਾ ਬਚਿਆ ਨੂੰ ਕੁੱਛ ਸਿਖਾਇਆ ਹੋਊਗਾ ਬੱਚੇ ਆਪਣੇ ਪੈਰਾਂ ਤੇ ਸਟੈਂਡ ਹੋ ਸਕਦੇ ਐ ਹੈਨਾ, ਕੱਲ ਨੂੰ ਆਪਾਂ ਕਈ ਵਾਰ ਦੇ ਔ ਨਾ ਬੀਮਾਰ ਵਗੈਰਾ ਹੋ ਜਵੇ, ਚਲੋ ਵਾਹਿਗੁਰੂ ਨਾ ਕਰੇ ਹਨਾਂ ਕੁਛ ਹੋ ਜੇ ਆਪਾਂ ਨੂੰ, ਪਰ ਬੱਚੇ ਆਪਦਾ ਕਮਾ ਕੇ ਖਾ ਤਾਂ ਸਕਦੇ ਨਾ, ਉਹ ਕਿਸ ਤੇ ਡਿਪੈਂਡ ਨਹੀਂ ਨਾ
ਹਾਂਜੀ ਹਾਂਜੀ ਹਾਂਜੀ ਉਹ ਤੇ ਹੈ ਹੀ ਹੈ, ਹਾਂ
ਹੁਣ ਵੀ ਕਿਸੇ ਤੇ ਡਿਪੈਂਡ ਨਹੀਂ ਨਾ ਰਹਿ ਸਕਦੇ, ਕਿਉਂਕਿ ਅੱਜ ਕੱਲ੍ਹ ਆ ਆਪਦੇ ਦੇ ਬੱਚੇ ਚਲੋ ਇੰਨਾ ਕੁ ਮਤਲਬ ਕਿ ਕੰਮ ਕਰ ਸਕਦੇ ਆ ਕਿ ਵੀ ਉਹ ਆਪਦੇ ਆਪ ਤੇ ਡਿਪੈਂਡ ਹੋ ਸਕਣ
ਹਾਂਜੀ, ਖਾਸ ਕਰ ਤੇ ਕੁੜੀਆਂ ਨੂੰ ਅਸੀ ਤੇ ਬਹੁਤ ਜ਼ਿਆਦਾ ਕਰਨਾ ਪੈਂਦਾ ਕੁੜੀਆਂ ਨੂੰ, ਵੀ ਆਪਣੇ ਤੇ ਹਾਂ ਆਪ ਆਪਣੇ ਤੇ ਸਟੈਂਡ ਹੋਣ, ਅੱਗੋਂ ਜਾ ਕੇ ਉਹਨਾਂ ਨੂੰ ਕਿਵੇਂ ਜੇ ਮਿਲਣਗੇ ਘਰ ਬਾਰ ਵੀ, ਹੈਨਾ ਸਟੈਂਡ ਹੋਣਾ ਬਹੁਤ ਜ਼ਰੂਰੀ ਆ ਬਚ
ਪਰ ਅੱਜ ਕੱਲ੍ਹ ਮੈਂ ਤੁ ਸਹੀ ਰਸਤਾ ਨਾ, ਜੇਕਰ ਕੁੜੀਆਂ ਆਪਦੇ ਪੇਕੇ ਘਰ ਤੋਂ ਸਟੈਂਡ ਹੋ ਕੇ ਜਾਣ ਨਾ ਤਾਂ ਹੀ ਉਹਨਾਂ ਲਈ ਬੈਸਟ ਹੁੰਦਾ, ਕਿਉਂਕਿ ਦੇਖੋ ਹਨਾ ਸਹੁਰੇ ਘਰ ਤਾਂ ਉਹਨਾਂ ਨੂੰ ਬਸ ਤੁਹਾਨੂੰ ਵੀ ਪਤਾ ਹੀ ਆ, ਕਿਉਂਕਿ ਆਪਾਂ ਖੁਦ ਇਹ ਗੱਲ ਕੰਮ ਕਰ ਰਹੇ ਆ ਹਨਾ ਸਵੇਰ ਦਾ ਕੰਮ ਕਰਲੋ, ਦੁਪਹਿਰ ਦਾ ਕੰਮ ਕਰ ਲੋ, ਫੇਰ ਸ਼ਾਮ ਦਾ ਕੰਮ ਕਰ ਫਿਰ ਰੋਜ਼ ਰੋਜ਼ ਔ ਹੀ ਕਿਉਂਕਿ ਦੇਖੋ ਮਾਂ ਪਿਓ ਨੇ ਆਪਾਂ ਨੂੰ ਵੀ ਕੀਦਾਂ ਕੀਦਾਂ ਪੜ੍ਹਾਇਆ ਕਿਉਂਕਿ ਹਾਂਜੀ, ਕਈਆਂ ਦੀ ਸੋਚ ਐਵੇਂ ਦ ਹੁੰਦੀ ਆ। ਉਹ ਨਹੀਂ ਆਉਂਦੇ। ਬਣਾਉਣ, ਇਸ ਲਈ ਕੁੜੀਆਂ ਨੂੰ ਤਾਂ ਆਪਦੇ ਨਾ, ਪੇਕੇ ਘਰ ਚ ਲੱਗ ਕੇ ਜਾਣਾ ਚਾਹੀਦਾ, ਕਿਸੇ ਨੋਕਰੀ ਤਾਂ ਜੋ ਜਾਨ ਸਾਰ ਓਨੂੰ ਘਰ ਦੇ ਕੰਮਾਂ ਦੀ ਬਜਾਏ, ਉਹਦੀ ਪੜ੍ਹਾਈ ਦੀ
ਪੜ੍ਹਾਈ ਦੀ ਮੁੱਲ ਪਵੇ। ਹਾਂਜੀ, ਬਿਲਕੁਲ ਸਹੀ ਕਿਹਾ ਜੇ। ਹਾਂਜੀ। ਹਾਂ, ਉਹੀ ਤੇ ਅੱਜ-ਕੱਲ ਕਈ ਸਮਝਦੇ ਨੇ, ਕਈ ਨਹੀਂ ਸਮਝਦੇ, ਕਈ ਵਾਰੀ ਏਦਾਂ ਇਨਲੋਜ ਕਹਿ ਦਿੰਦੇ ਨੇ, ਅਸੀਂ ਤੇ ਨਈ ਕਰਵਾਣੀ ਜੀ ਹੁਣ। ਹੁਣ ਬੱਚੇ ਦੇ ਫ ਪੜ੍ਹੇ ਦਾ ਕੀ ਫਾਇਦਾ, ਕੀ ਹੋਇਆ? ਫਿਰ ਕੁਛ
ਹਾਂਜੀ-ਹਾਂਜੀ, ਇਹ ਤਾਂ ਹੈ। ਹੁਣ ਦੇਖੋ, ਵਾਹੇਗੁਰੂ ਨਾ ਕਰੇ। ਦੇਖੋ, ਕੀ ਆਪਣੇ
ਹਾਂਜੀ।
ਬੱਚੇ ਦਾ ਵਿਆਹ ਹਨਾ। ਉਖੀ ਫੈਮਿਲੀ ਚ ਹੁੰਦਾ, ਜ- ਜਿਹੜੀ ਫੈਮਿਲੀ ਦੇ ਮਤਲਬ ਕਿ ਜਿਹੜੇ ਕੀ ਮਤਲਬ ਕਿ ਸੋਹਰਾ ਤੇ ਸੱਸ ਹੁੰਦੇ ਆ ਹਨਾ, ਉਹ ਗਰੀਬ ਪਰਿਵਾਰ ਚ ਹੁੰਦੇ। ਕਈ ਵਾਰ, ਉਹ ਨਹੀਂ ਪੜ੍ਹੇ ਲਿਖੇ ਹੁੰਦੇ-ਹੁੰਦੇ। ਫੇਰ ਵੀ ਜੇਕਰ ਉਹਨਾਂ ਦਾ ਮੁੰਡਾ ਆਪਣੀ ਕੁੜੀ ਨੂੰ ਮਤਲਬ ਕਿ ਮਦੱਦ ਵੀ ਕਰਨਾ ਚਾਹੂਗਾ ਨਾ ਪੜ੍ਹਨ ਵਾਸਤੇ, ਉਹ ਨਹੀਂ ਕਰਨ ਦੇਣਗੇ। ਕਿਉਂਕਿ ਉਨਾਂ ਨੂੰ ਐਵੇਂ ਹੁੰਦਾ ਏ। ਪਿੰਡਾਂ ਵਿੱਚ ਤਾਂ ਖਾਸ ਕਰਕੇ ਐਵੇਂ ਹੁੰਦਾ ਦੇਖੋ, ਹੋਣਾ। ਉਹਨਾਂ ਨੇ ਨਈ ਜੀ ਵੀ ਤੇ ਆਪਣੀ ਘਰ ਕੀ ਨੂੰਹ ਕਿਤੇ ਜਾ ਨਈ ਸਕਦੀ। ਇਹ ਨਈ ਕਰ ਸਕਦੀ। ਘਰ ਦੇ ਸਾਨੂੰ-ਸਾਨੂੰ ਬਾਹਰਲੇ ਕੀ ਕਹਿਣਗੇ? ਹਾਂਜੀ-ਹਾਂਜੀ। ਇਸ ਲਈ ਮੈਂ ਤਾਂ ਚਾਓਨੀ ਆ, ਕਿ ਕੋਈ ਸਕਿੱਲ ਸਿਖਾਓ ਬੱਚਿਆਂ ਨੂੰ ਤਾਂ ਜੋ
ਹਾਂ। ਆਪਣੇ ਡਪੈੰਂਡ ਦੇ ਹਾਂਜੀ-ਹਾਂਜੀ, ਬਿਲਕੁਲ ਸਹੀ। ਬਿਲਕੁਲ ਸਹੀ ਜੇ। ਹਾਂ, ਤਾਂਹੀ ਮੈਂ ਕਿਹਾ ਚੱਲ ਇੱਕ- ਦੂਸਰੇ ਕੋਲੋਂ ਸਲਾਹ ਲਈ ਵੀ ਵਧੀਆ ਰਹਿੰਦੀ ਹੈ ਨਾ। ਅੱਗੋਂ ਬੱਚਿਆਂ ਨੂੰ ਪੜ੍ਹਾਣ ਲਈ ਸਾਰਿਆਂ ਕੋਲੋਂ। ਹਾਂ, ਵੀ ਕੋਈ ਨਾ, ਕੋਈ ਤਾਂ
ਹਾਂਜੀ-ਹਾਂਜੀ। ਇਹ ਤਾਂ ਹੈ ਕਿਉਂਕਿ ਅੱਜ-ਕੱਲ੍ਹ ਤਾਂ ਦੇਖੋ ਪੜ੍ਹਾਈ ਇੰਨੀ ਕੁ ਜ਼ਰੂਰੀ ਹੋ ਚੁੱਕੀ ਹੈ ਨਾ, ਕਿ ਜੇ ਆਪਾਂ ਬਾਹਰ ਵੀ ਨਿਕ ਆਪਣੇ ਘਰ ਤੋਂ ਬਾਹਰ ਕਦਮ ਵੀ ਰੱਖਣਾ ਨਾ ਪਹਿਲਾਂ, ਤਾਂ ਵੀ ਆਪਾਂ ਨੂੰ ਪੜ੍ਹਿਆ ਲਿਖਣਾ ਹੋਣਾ ਜਰੁ ਬੋਹਤ ਜ਼ਰੂਰੀ ਐ ਦ
ਬੋਹਤ, ਹਾਂਜੀ।
ਆਪਾਂ ਬੱਸ ਸਟੈਂਡ ਤੇ ਜਾ ਵੜੀਏ, ਆਪਾਂ ਨੂੰ ਕੋਈ ਬੱਸਦਾ ਨੀ ਦੱਸਦਾ, ਵੀ ਕਿਹੜੀ ਬੱਸ ਕਿੱਧਰ ਜਾ ਰਹੀ ਐ।
ਹਾਂਜੀ-ਹਾਂਜੀ, ਉਹ ਤਾਂ ਹੈ ਹੀ ਐ। ਹਾਂਜੀ, ਬਿਲਕੁਲ ਜੀ ਬਿਲਕੁਲ ਹਾਂ। ਹਾਂ, ਉਹ ਤੇ ਹੈ। ਫੇਰ ਅੱਜ-ਕੱਲ ਜਿੱਦਾਂ ਕੈਬ ਚੱਲ ਗਈਆਂ ਨੇ। ਹਨਾ, ਹਾਂ। ਉਬਰ ਚੱਲ ਗਈ, ਕੈਬ ਚੱਲ ਗਈ। ਉਹਦੇ ਚ ਵੀ ਅਸੀਂ ਪੜੇ ਹੋਈਏ ਤੇ ਤਾਂ ਹੀ ਸਾਨੂੰ ਪਤਾ ਲੱਗੇਗਾ। ਅਸੀਂ ਕ ਉੱਥੇ ਜਾਣਾ ਕਿੱਧਰ, ਸਾਨੂੰ ਲੈ ਕੇ ਜਾ ਰਹੇ ਨੇ, ਹਾਂ। ਚਲੋ, ਹਾਂ। ਬਹੁਤ ਵਧੀਆ ਦੱਸਿਆ ਤੁਸੀਂ ਮੈਨੂੰ। ਹਾਂ, ਚਲੋ। ਹੋਰ ਸੁਣਾਓ? ਬਸ ਵਧੀਆ ਵ
ਹੈਲੋ।
ਬਸ, ਵਧੀਆ ਹੋਰ। ਉਹ ਬਸ ਦਾਲ-ਦੂਲ ਧਰ ਦਿੱਤੀ ਏ। ਬਾਕੀ ਬੱਚੇ ਜੋ ਕਹਿਣਗੇ, ਤੁਹਾਨੂੰ ਪਤਾ ਬ
ਹਾਂਜੀ-ਹਾਂਜੀ। ਇਹ ਤਾਂ ਹੈ, ਦੇਖੋ ਕਿਸੇ ਨੇ ਕੁਛ ਖਾਣਾ ਹੁੰਦਾ। ਕਿਸੇ ਨੇ
ਹਾਂ-ਹਾਂ। ਹਾਂਜੀ, ਉਹ ਛੁੱਟੀਆਂ ਵਿੱਚ ਤਾਂ ਵੈਸੇ ਈ ਚੱਲਦਾ ਐ। ਇੱਕ ਬੱਚੇ ਨੇ ਕੁਛ ਖਾਣਾ, ਇੱਕ ਬੱਚੇ ਨੇ ਕੁਛ ਖਾਣਾ।
ਹਾਂਜੀ-ਹਾਂਜੀ। ਪਹਿਲੀ ਗੱਲ ਤਾਂ ਅੱਜ ਅਜ-ਕੱਲ ਦੇ ਬੱਚੇ ਦੇਖੋ, ਘਰ ਦਾ ਖਾਣਾ ਘੱਟ ਤੇ ਬਾਹਰਲਾ ਖਾਣਾ ਜ਼ਿਆਦਾ ਪਸੰਦ ਕਰਦੇ ਐ।
ਹਾਂ। ਉਹ ਤੇ ਹੈ ਹੀ ਐ। ਬਿਲਕੁਲ-ਬਿਲਕੁਲ।
ਕਿਉਂਕਿ ਉਹਨਾਂ ਨੂੰ ਐਂਵੇ ਕੇ ਪਤਾ ਨੀ ਬਾਹਰੋਂ ਸਾਨੂੰ ਕਿਹੋ ਜਿਹਾ ਸਵਾਦ ਮਿਲੇਗਾ? ਜਿਹੜਾ ਸਾਨੂੰ ਘਰੇ ਨੀ ਮਿਲ ਸਕਦਾ।
ਅੱਛਾ ਹਜੇ ਭਵਾਂ ਬਾਜ਼ਾਰ ਵਿੱਚ ਉਹਨਾਂ ਨੇ ਪਤਾ ਨੀ ਕਿੱਦਾ- ਕਿੱਦਾਂ ਬਣਾਇਆ ਹੁੰਦਾ।
ਹਾਂਜੀ, ਹਾਂਜੀ ਏਹ ਤਾਂ ਹੈ ਪਰ ਬ-ਬਾਹਰ ਦੀ ਚੀਜ਼ਾਂ ਖਾ ਕੇ ਨਾ ਦੇਖੋ ਬੱਚੇ ਬਿਮਾਰ ਹੋਣ, ਹਾਂਜੀ। ਹਾਂਜੀ, ਹਾਂਜੀ ਇਹ ਤਾਂ ਹੈ। ਦੇਖੋ ਉਥੇ ਕਿੰਨੀਆਂ ਮੱਖੀ ਕਿੰਨੀਆਂ ਮੱਖੀਆਂ, ਮੱਛਰ ਉੱਪਰ ਬੈਠਦੇ ਆ ਦੇਖੋ ਨਾ ਬਾਹਰ ਰੇਹੜੀਆਂ ਲੱਗੀਆਂ ਉਹਦੇ ਉੱਪਰ ਕਿ ਮੱਖੀਆਂ, ਮੱਛਰ ਬਹੁਤ ਕੁਛ ਐਵੇਂ ਦਾ ਹੁੰਦਾ ਪਰ ਦੇਖੋ ਫੇਰ ਵੀ ਬੱਚਿਆਂ ਨੇ ਖਾਣਾ ਤੇ
ਬਾਹਰ ਦਾ ਹਾਂ। ਘਰ ਦਾ ਖਾਣਾ ਤੇ ਅੱਜ-ਕਲ ਬੱਚੇ ਭੁੱਲੇ ਪਏ ਨੇ। ਤੁਸੀਂ ਬਾਰ ਨਿਕਲ ਕੇ ਦੇਖੋ, ਐਂ ਰੇਹੜੀਆਂ ਤੇ ਰੇਹੜੀਆਂ ਲੱਗੀ ਗੀਆਂ ਦੀਆਂ ਨੇ ਅੱਜ-ਕਲ ਤੇ ਛੋਟੇ ਤੇ ਛੋਟੀ ਰੇੜੀ ਦੇ ਉੱਪਰ ਵੀ ਐਵੇੇ ਰਸ਼ ਏ ਬਿਲਕੁਲ।
ਕੋ ਭਲਾ ਉਹੀ ਸੇਮ ਚੀਜ਼ ਘਰੇ ਬਣ ਜੇ ਆਪਣੇ, ਓ ਓ ਨੀਂ ਬੱਚਿਆਂ ਨੂੰ ਪਸੰਦ ਆਣੀ। ਓ ਵੀ ਫਿਰ ਵੀ, ਬਾਰੋਂ ਲਿਆ ਕੇ, ਹਾਂਜੀ।
ਬਾਰੋਂ ਦੀ ਜ਼ਿਆਦਾ ਸਵਾਦ ਲੱਗਣੀ। ਓ ਤੇ ਹੈ ਈ ਏ ਪਰ ਜਦਕਿ ਬੈਨੀਫਿਟ ਜ਼ਿਆਦਾ ਕਿ ਘਰ
ਹਾਂਜੀ, ਹਾਂਜੀ, ਹਾਂਜੀ ਏ ਤਾਂ ਹੈ ਬਸ, ਇਨ੍ਹਾਂ ਕਿ ਹਾਂਜ ਜੇਜੋ ਮਸਾਲੇ ਓ ਐਵੇਂ ਦੇ ਪਾਂਦੇ ਨੇ ਕਿ ਦੇਖੋ, ਬੰਦਾ ਖੁਦ ਮ ਖੁਦ ਆਪ ਓ ਉਸ ਚੀਜ਼ ਵੱਲ ਖਿੱਚਿਆ ਜਾਂਦਾ।
ਹਾਂਜੀ, ਓ ਤੇ ਹੈ ਈ ਏ।
ਹਾਂਜੀ, ਪਰ ਘਰ ਵਿੱਚ ਦੇਖੋ, ਆਪਾਂ ਕਿੰਨਾ ਸਾਫ਼-ਸੁਥਰਾ ਭੋਜਨ ਬਣਾਉਣੇ ਆਂ। ਹਨਾਂ? ਹੁਣ ਪੈਲੀ ਗੱਲ ਹਾਂਜੀ, ਹਾਂਜੀ, ਹਾਂਜੀ ਕਿਉਂਕਿ ਓ ਫਰੀ ਦਾ ਹੁੰਦਾ ਨਾਂ ਜੀ
ਫਰੀ ਦਾ ਹਾਂ, ਹਾਂ ਨਈਂ ਪੈਸੇ ਤੇ ਫੇਰ ਵੀ ਓਦੇ ਤੇ ਵੀ ਲੱਗੇ ਨੇ।
ਨਈਂ, ਨਈਂ, ਲੱਗੇ ਤਾਂ ਹੁੰਦੇ ਪਰ ਦੇਖੋ, ਬੱਚੇ, ਬਚ ਹਾਂਜੀ ਬੱਚੇ ਨੂੰ ਏ ਬਚ ਬੱਚਿਆਂ ਨੂੰ ਏ ਨੀਂ ਨਾਂ ਹੁੰਦਾ ਵੀ ਸਾਡੀ ਜੇਬ ਚ ਪੈਸੇ ਗਏ ਨੀਂ, ਓਨਾਂ ਨੂੰ ਏਂ ਹੁੰਦਾ ਮਾਂ-ਪਿਓ ਦੀ ਜੇਬ ਚ ਪੈਸੇ ਗਏ ਨੇ ਚਲੋ ਜੀ। ਖਰਾਬ ਹੁੰਦਾ ਤਾਂ ਖਰਾਬ ਹੋ ਜੇ।
ਹਾਂ ਜੇ ਅਸੀਂ ਥੋੜ੍ਹਾ ਜਿਆ ਓਨਾਂ ਨੂੰ ਕੈਅ ਦਿੰਦੇ ਆਂ ਅ ਅੱਜ ਨਈਂ ਮੰਗਾਣਾ। ਰੈਣ ਦੋ ਏ ਮਹਿੰਗੀ ਚੀਜ਼ ਏ। ਐਂਨੇਂ ਦੀ ਤੇ ਹੈ ਬਸ, ਓ ਪੈਸੇ ਦੀ ਕਦਰ ਵੀ ਨੀਂ ਹੈਗੀ ਉਨ੍ਹਾਂ ਨੂੰ ਅੱਜ-ਕਲ।
ਦੇਖੋ, ਬਾਹਰਲੇ ਬੱਚਿਆਂ ਨੂੰ ਚੀਜ਼ਾਂ ਤਾਂ ਪਸੰਦ ਆਂਦੀਆਂ ਹਾਂਜੀ, ਅਸੀਂ ਇਹਦੇ ਤੇ ਪੈਸੇ ਲਾਏ ਵੇਖੋ, ਇੰਨੀ ਮਹਿੰਗੀ ਚੀਜ਼ ਆਈ ਏ। ਓਥੇ ਉਨ੍ਹਾਂ ਨੂੰ ਆਪਦੇ ਪੈਸੇ ਦੀ ਕਦਰ ਪਤਾ ਚੱਲਦੀ ਆ।
ਹਾਂ, ਓ ਤੇ ਹੈ।
ਪੈਸੇ, ਪੈਸੇ ਨ੍ਹੀਂ ਸਮਝਦੇ ਓ।
ਹਂ, ਓਹੀ ਤੇ
ਹਾਂਜੀ, ਹਾਂਜੀ ਅੱਜ-ਕਲ ਤੇ ਮਹਿੰਗਾਈ ਦੇਖੋ ਬੋਤ ਜ਼ਿਆਦਾ ਹੋ ਚੁੱਕੀ ਏ ਕਿ ਮਹਿੰਗਾਈ ਕਰਕੇ ਨਾ
ਪੰਜ ਸੌ ਤਾਂ ਕੁੱਛ ਵੀ ਨੀਂ ਹੈਗਾ, ਅੱਜ-ਕਲ ਦੀ ਮੰਹਗਾਈ ਚ।
ਬਿਲਕੁਲ ਕੁਛ ਨੀਂ ਹੁਣ ਤੁਸੀਂ ਫਰੂਟ ਦੇਖਲੋ ਤੁਸੀਂ।
ਹਾਂਜੀ।
ਕਿੰਨਾ ਮਹਿੰਗਾ ਫਰੂਟ ਏ, ਹਨਾਂ? ਕਿਹੜਾ ਫਰੂਟ ਬੰਦਾ ਖਾਏ ਕਿਹੜਾ ਨਾ ਖਾਏ।
ਹਾਂਜੀ, ਹਾਂਜੀ ਅਸੀਂ ਵੈਸੇ ਈ ਸ਼ਾਮ ਨੂੰ ਇੱਕ ਦਿਨ ਬਾਜ਼ਾਰ ਚਲੇ ਗਏ ਫਰੂਟ ਲੈਣ ਵਾਸਤੇ ਅਸੀਂ ਨਾ ਵੈਸੇ ਈ ਚੈਰੀਆਂ ਦਾ ਰੇਟ ਪੁੱਛਣ ਲੱਗ ਗਏ ਵੀ ਕਿੰਨੇ, ਸਾਨੂੰ ਪਤਾ ਕੀ ਬੋਲੇ ਪੰਜ ਸੌ ਰਪਈਏ।
ਹਾਂ, ਮੈਂ ਵੀ ਪੁੱਛਿਆ ਸੀ। ਮੈਂ ਵੀ ਹਾਂ, ਹੁਣ ਲੀਚੀਆਂ ਵੀ ਦੇਖ ਲੋ, ਕੋਈ ਢਾਈ ਸੌ ਤੋਂ ਕਿਲ ਕਿੱਲੋ ਈ ਏ ਓ ਵੀ। ਓ ਕਿਹੜੀ ਸਸਤੀ ਏ, ਹਾਂ। ਹਾਂ ਤੇ ਫੇਰ ਚੜ੍ਹਦੀਆਂ ਕਿੰਨੀਆਂ ਕਿੱਲੋ ਵਿੱਚ, ਅੱਧਾ ਭਾਰ ਤਾਂ ਓਦਾ ਈ ਹੁੰਦਾ।
ਹਾਂਜੀ, ਚਲੋ ਠੀਕ ਏ ਜੀ, ਮੈਂ ਤਾਨੂੰ ਬਾਅਦ ਵਿੱਚ ਗਲ ਕਰਾ ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤ ਸਤਿ ਸ੍ਰੀ ਅਕਾਲ ਜੀ। ਓਕੇ, ਓਕੇ।
ਕੋਪੀ ਨ੍ਹੀਂ ਹੁੰਦਾ। ਕੱਟ ਹੀ ਨਹੀ ਹੁੰਦਾ ਮੇਰੇ ਵੱਲ ਲੋ ਤੁਸੀਂ ਕੱਟਿਓ ਆਪਦੇ ਵੱਲੋਂ ਮੇਰੇ ਵੱਲੋਂ ਕੱਟ ਨੀ ਹੋ ਰਹੀ ਕਾਲ
ਮੈਂ ਵੀ ਕੱਟ ਰਹੀ